ਹੂੰ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੂੰ ਵਧੀਆ, ਅੱਜ ਕਿੱਦਾਂ ਯਾਦ ਕਰ ਲਿਆ?
ਬਸ ਗਰਮੀ ਬੜੀ ਹੈ, ਘਰੋਂ ਬਾਹਰ ਤਾਂ ਨਿਕਲਿਆ ਨੀ ਜਾਂਦਾ। ਤੇ ਮੈਂ ਕਿਹਾ, ਚੱਲ ਫੋਨ ਤੇ ਹੀ ਗੱਲ ਕਰਲਾ, ਕਲ ਨਾ ਮੇਰੇ ਗੈਸਟ ਵੀ ਆਉਣੇ ਹੈ। ਤੇ, ਕੁਛ ਸਮਝ ਨਹੀਂ ਆ ਰਿਹਾ ਕਿ ਉਹਨਾ ਮਾਰਕੀਟ ਦਾ ਕੁਛ ਖਾਂਦੇ ਨੀ। ਕਹਿੰਦੇ ਨੇ ਅਸੀਂ ਨਾ ਬਾਜ਼ਾਰ ਦਾ ਕੁਛ ਨੀ ਖਾਂਦੇ ਤੇ ਘਰੋਂ ਹੀ ਬਈ ਕੁਛ ਬਣਾ-ਬਣਾ ਲੈਣਾ।
ਹੂੰ ।
ਠੀਕ ਹੈ, ਕਿਉਕਿ ਉਨਾਂ ਨੇ ਨਾ ਪਿਛਲੇ ਹਫ਼ਤੇ ਨਾ ਉਹ ਚਿਪਸ, ਕੋਲਡ੍ਰਿੰਕ ਵਗੈਰਾ ਨਾ ਕਿੱਥੇ ਪੀ ਲਿਆ ਬਾਹਰ ਤੇ ਉਹਨਾਂ ਨੂੰ ਅ ਪੇਟ ਚ ਨਾ ਇਨਫੈਕ ਛਿਅਂਜਾ ਹੋ ਗਿਆ। ਫਿਰ ਵਿਚਾਰੇ, ਕਿੰਨੇ ਦਿਨ ਦਵਾਈ ਖਾਂਦੇ ਦੇ ਨੇ
ਅੱਛਾ।
ਸਵਾਦ ਨਾਲ ਖਾਂਦੇ ਸੀ, ਕੋਲ ਡ੍ਰਿੰਕ ਵੀ ਪੀ ਲੈਦੇ ਸਨ ਤੇ ਬਜ਼ਾਰੀ ਚੀਜ਼ ਜਾਂ ਚੀਪਸ ਹੋ ਗਏ ਸਨੈਕਸ- ਸਨੁਕ ਤੇ ਨਾ ਉਹ ਇਨਫੈਕਸ਼ਨ ਜਿਹਾ ਹੋ ਗਿਆ ਤੇ ਹੁਣ ਕਹਿੰਦੇ, ਮੈਂ ਨਾ ਬਿਲਕੁਲ ਹੀ ਬੰਦ
ਅੱਛਾ, ਤੇ ਤੁਸੀ ਘਾਰ ਹੀ ਬਣਾ ਲਓ ਡਿਸ਼ ਵਗੈਰਾ ਹੋ ਗਈ, ਠੰਡੀ ਸਵੀਟ। ਕੁਝ ਬਣਾਲੋ ਹੁਣ।
ਹਾਂ-ਹਾਂ। ਕੋਲਡਰਿੰਕ, ਮੈਂ ਕੋਲਡਰਿੰਕ ਜਗ੍ਹਾ ਮੈਂ ਕਿਹਾ ਪੁੱਛਾਂਗੀ ਬਣਾਵਾਂ ਤੇ ਜਿਹੜੀ ਉਹ ਨੂੰ ਵੀ ਜੇ ਸਹੀ ਰਹੇ ਪੇਟ ਵੀ ਸਹੀ ਰਹੇ ਔਰ ਅੱਛੀ ਵੀ ਹੋਏ ਵੈਸੇ ਕੋਲਡ ਡ੍ਰਿੰਕ ਪੀਣੀ ਹੀ ਨਹੀਂੀ ਚਾਹੀਦੀ
ਨਾ ਨਾ ਉਹ ਤੇ ਘਰ ਹੁੰਦੀ ਹੈ ਕੋਲਡ ਡਰਿੰਕ ਤੇ ਬਾਹਰ ਦੋ ਮਿੰਟ ਆਵੇਈ ਕਿਸ ਚੀਜ਼ ਬਣਾਈ ਹੁੰਦੀ ਕਿ ਦਿ ਨ ਬਣਾਈ ਹਦੀ ਜਿਸ ਤੇ ਸੁਵਾਦ ਨਾਲ ਪੀ ਲੈਂਦੇ ਹਾਂ ਬਾਅਦ ਵਿੱਚੋਂ ਪਤਾ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਅਦ ਚ ਪਤਾ ਲੱਗਦਾ ਪੇਟ ਖਰਾਬ ਹੈ ਕਦੀ ਕੁਛ ਛੇ ਥਾ ਤੇ ਲੈਨੇ ਆ ਸਵਾਦ ਨਾਲ
ਹਾਂਜੀ ਉਹ ਵੈਸੇ ਵੀ ਕਿਤੇ ਅ ਪਾਠ ਟਰੈਵਲ ਚ ਨਿਕਲੋ ਤੇ ਬਥੇ ਅਚੀਪ ਸੀ ਦੱਸੇ ਚ ਹੁੰਦੇ ਨੇ ਕਈ ਵਾਰੀ ਖਾਧੇ ਜਾਂ ਅੰਦੇ ਚਿਪਸ ਪਰ ਉਹ ਪੇਟ ਇੰਨਾ ਅਫਾਰਾ ਹੋ ਜਾਂਦਾ ਏ ਕਿ ਪਤਾਣੀੀ ਕਿ ਹਾਂ
ਮੈ ਤੇ ਬੱਚਿਆਂ ਨੂੰ ਵੀ ਨੀ ਖੁਵਾਉਂ ਹੈਗੀ ਇਹ ਚੀਜ਼ਾਂ ਚਜ਼ਾਂ ਮੈਂ ਤਾਂਬ ਬੰਦ ਕੀਤੀਆਂ ਨੇ ਬਿਲਕੁਲ ਹੀ ਪਿੱਛੇ ਜੇ ਮੇਰੀ ਕੁੜੀ ਬਿਮਾਰ ਹੋ ਗਈ ਸੀ ਤਾਂ ਕੀ ਕਰਾਦਾ ਸੀ ਆਈਸ ਕਰ੍ਰੀਮ ਵੀ ਖਾਧ ਹੈ ਤੇ ਹਫ ਤਬ ਮਾਰ ਰਹੀ ਹੈ ਕਦੇ ਬੁਖਾਰ ਚੜਦਾ ਵਆ ਕਦੀ ਲੈਂਦਾ ਵਆ ਖਾਂਸੀ ਇੰਨੀ ਲੱਗ ਗਈ ਕੋਲਡ ਇਨਾ ਹੋਗ ਡਾਕਟਰ ਕਹਿੰਦਾ ਚੈੱਕ ਕਰਾਓ
ਹਾਂ ਆਈਸ ਕ੍ਰੀਮਸ ਵੀ ਜਿਹੜੇ ਆ ਉਹ ਬਣਾ ਲੈਂਦੇ ਨੇ ਪਾਣੀ ਵੇਖ ਦੇ ਨਹੀਂ ਫਿਲਟਰ ਵਾਲਾ ਪਾ ਰਹੇ ਨੇ ਕਿਹੜਾ ਪਾ ਰਹੇ ਨੇ ਪਾਣੀ ਐਵੇਂ ਬਣਾ ਪਾ ਕੇ ਵੈ ਯਮ ਨਾ ਅ ਤਨੇ
ਹਮ ਅੱਜ ਕੱਲ ਬੰਦਾ ਘਰ ਹੀ ਬਣਾ ਲਿਆ ਕਈ ਚੀਜ਼ਾਂ ਮੈਂਗੋ ਸ਼ੇਕ ਬਣਾ ਲੋ ਘਰ ਤੁਸੀਂ ਭਈ ਛੇ ਬੰਦੇ ਨੇ ਅੱਜ ਕੱਲ ਹ
ਕੀ ਮਤਲਬ ਕੋਈ ਮ ਤੁਸੀਂ ਬ੍ਰੈਡ ਪੀਜ਼ਾ ਬਣਾਉਂਦੇ ਸੀ ਸ਼ਾਇਦ ਮੈਂ ਮਤਲਬ ਕਿਹਾ ਸੀ ਕਿਸੇ ਨੇ ਮੈਂ ਪੁੱਛਿਆ ਹਾਂ ਕਿਾ ਬ੍ਰੈਡ ਪੀਜ਼ਾ ਖਦੇ ਹੋ
ਬਰਡ ਫਿਜ਼ੋਤ ਉਹਨੇ ਹੁੰਦੇ ਆ ਬ੍ਰੈਡ ਦੇ ਜਿਵੇਂ ਬਰਾਊਨ ਵਾਲੀ ਸਾਈਡ ਹੁੰਦੇ ਇਹਨਾਂ ਨੂੰ ਕੱਟ ਓ ਕੇ ਸਾਈਡਾਂ ਚੋਂ ਫੇਿਰ ਹੁਨਣ ਥੋੜਾ ਵੇਲ ਅ ਨ ਨਾ ਫਲੈਟ ਕਰਨਾ ਬਿਲਕੁਲ ਉਹ ਥੋੜ੍ਹੀ ਮੋਟੀ ਹੁੰਦੀ ਨਾ ਫਲੈਟ ਹੋ ਜਾਂਦੀ ਹੈ ਫੇਰ ਉਹ ਮੇਨੇ ਨਾਲ ਉਹਦੇ ਤੇ ਸੋਸ ਲਗਾ ਲੋ ਸੋ ਕਲੇ ਤ ਸੋਸ ਪੀਜ਼ਾ ਸੋਸ ਲਗਾ ਲੋ ਅ ਜਿਹੜੀ ਵੈਜੀਟੇਬਲ ਸੁਣਦੇ ਉਹਨਾਂ ਨੂੰ ਕੱਟ ਕੇ ਉਹ ਸ਼ਿਮਲਾ ਮਿਰਚ ਪਿਆਜ ਜੋੋਸ਼ ਸਵੀਟ ਕੋੌਣ ਪਾਲੋ ਤੇ ਹ ਹੋਰ ਹੋਰ ਗੇਨੋ ਚੀ ਫਲੈਕ ਤੇ ਉਹ ਨ ਤੇ ਉਹ ਚੀਜ਼ ਪਾਲੋ ਉੱਤੇ ਮੁਜ ਚੀਜ਼ ਪਾ ਕੇ ਨਾ ਉਹਨੂੰ ਪੰਜ ਮਿੰਟ ਕਰ ਲੋ। ਤਵੇ ਤੇ ਨੋਨ ਸਟਿਕੀ ਤਵਾ ਨੀ ਹੁੰਦਾ ਓਲੇ ਉੱਥੇ ਰੱਖ ਕੇ ਉਹ ਪੰਜ ਮਿੰਨਟ ਵਾਸਤੇ ਤੁਸੀਂ ਉਹਨੂੰ ਕਰਲਓ ਇੰਨਾ ਸਵਾਦ ਬਣਦਾ। ਅ ਸੇਕੇ ਚ ਰੱਖ ਹਾਂ ਬਹੁਤ ਟੇਸਟੀ ਬਣਦੇ ਨੇ।
ਬਰੈਡ ਦੇ ਥੱਲੇ ਫਿਰ ਕੋਈ ੳਇਲ ਲਗਾਦੇ ਹੋ?
ਨਹੀਂ-ਨਹੀਂ ਹਲਕਾ ਜਾਹੀ ਹੋ ਵੈਸੇ ਨੋਨ ਸਟਿਕ ਨਾਲ ਚਿਪਕਦਾ ਨੀ ਉਹ। ਦੂਜੇ ਤਵੇ ਨਾਲ ਚਿਪਕ ਜਾਂਦੀ ਹੈ, ਬਰੈਡ। ਉਹਦੇ ਨਾਲ ਨੀ ਚਿਪਕਦੇ। ਤਿੰਨ-ਚਾਰ ਮਰਕੀ ਰਖਕੇ ਵਿੱਚ ਟੇਸਟੀ ਬਨਣਗੇ ਨਾ, ਤੁਸੀਂ ਉਹ ਬਣਾ ਲੋ ਪਰ ਕਈ ਸੈਂਡਵਿਚ ਬਣਾਲਓ। ਸੈਂਡਵਿਚ ਬਣ ਜਾਂਦੇ ਨੇ, ਕਈ ਮਿਉਨੀਜ਼ ਵਾਲੇ ਮਲਾਈ ਵੱਲ ਏਡੇ ਟੇਸਟੀ ਬੰਦੇ ਨੇ। ਸੈਂਡਵਿਚ, ਮੈਂ ਤਾਂ ਬੱਚਿਆਂ ਨੂੰ ਮਲਾਈ ਜਿਵੇਂ, ਉਹਦੇ ਚੋਂ ਉਹਨੂੰ ਫਰੈਸ਼ ਮਲਾਈ ਨੀ ਪਈ ਹੁੰਦੀ, ਦੁੱਧ ਦੀ ਇਕੱਠੀ ਕੀਤੀ ਹੁੰਦੀ ਹੈ, ਉਹਦੇ ਵਿੱਚ ਪਿਆਜ ਪਾਾਲੋ, ਟਮਾਟਰ ਪਾਾਲੋ। ਜੋ ਸਬਜ਼ੀ, ਤੁਸੀਂ ਪਾਣੀ ਵਿੱਚ ਪਾ ਕੇ ਉਹਦੇ ਚ', ਥੋੜਾ ਨਮਕ ਪਾਓ, ਮਿਰਚ ਪਾਓ। ਜੋ ਔਰਗੈਨੋ ਪਾਲੋ। ਚਿਲੀ ਫਲੈਕਸ ਪਾ ਲੋ। ਹੋਰ ਮਤਲਬ ਕਿ ਹੋ ਬ੍ਰੈਰਡ ਦੇ ਵਿੱਚ ਲਗਾ ਕੇ ਬ੍ਰੈਰਡ ਟੋਸਟ ਨਹੀਂ ਹੁੰਦਾ।
ਹਾਂਜੀ, ਦਸ
ਟੋਸਟਰ ਥੋੜਾ ਓਇਲ ਕੇ ਉਹਨੂੰ ਸੇਕ ਲਓ ਇਨੇ ਟੇਸਟੀ ਬਣਦੇ ਨੇ ਨਾ ਬਹੁਤ ਟੇਸਟੀ ਮਤਲਬ ਬੱਚਿਆਂ ਨੂੰ ਵੀ ਉਹੀ ਬਣਾ ਦੇਿੰਣੀ ਆ ਸਕੂਲ ਵਗੈਰਾ ਵਿੱਚ ਹੀ ਕਈ ਵਾਰੀ ਰੋਟੀ ਨੀ ਨਾ ਲਿਜਾਂਦੇ। ਫੇਰ ਮੈਂ ਚੀਜ਼ਾਂ ਬਣਾਂ ਦਿੰਦੀ ਹਾਂ ਪੋਹਾ ਬਣਾ ਦਿੰਦੀ ਹਾਂ ਜਾਂ ਪੋਹਾ ਵਿੱਚ ਟੇਸਟੀ ਬਣਦਾ ਹਮ ਪੋਹਾ ਬਣਾ ਲੋ ਨਾਲ ਇਹ ਹਲਕੀ ਚੀਜ਼ਾਂ ਹੀ ਖਾਂਦੇ ਨੇ ਅੱਜ- ਗੱਲ ਹੈ ਵੀ ਚੀਜ਼ਾਂ ਕੋਈ ਨੀ ਖਾਂਦਾ ਹੈਗਾ।
ਹਾਂਜੀ ਪਰੌਂਠੀਆਂ ਤੇ ਅੱਜ ਕੱਲ੍ਹ ਘੱਟ ਹੀ ਗਈਆਂ ਬਸ
ਨਾ ਨਾ ਪਰੋਂਠੀ ਤੇ ਖਾਣ ਦੇਣੀਆਂ ਅੱਜ ਕੱਲ ਇਹ ਚੀਜ਼ਾਂ ਪੋਹਾ ਹੋ ਗਿਆ। ਬਣਾ ਲੋ ਪੋਹਾ ਵੀ ਟੇਸ ਬਣਦਾ ਸੇਵੀਆਂ ਇੰਨੀ ਟੇਸਟੀ ਬਣਦੀਆਂ। ਬੈਂਬੀਨੋ ਦੀ ਸੇਵੀਆਂ ਨੀ ਹੁੰਦੀਆਂ ਉਹ ਐਡੀ ਸਵਾਦ ਬਣਦੀ ਨੇ ਕੁ ਜਿਵੇਂ ਚਾਵਲ ਬਣਦੇ ਆ ਨਾ ਉਵੇ ਬਣ ਜਾਂਦੀਆਂ ਨੇ ਉਹ ਪਹਿਲੇ ਉਹਨਾਂ ਨੂੰ ਰੋਸਟ ਕਰਕੇ ਸੇਵੀਆਂ ਇਹ ਨੂੰ ਅੱਜ ਕੱਲ੍ਹ ਰੋਸਟਡ ਹੀ ਮਿਲ ਜਾਂਦੀਆਂ ਨੇ ਰੋਸਟ ਕਰਨ ਦੀ ਲੋੜ ਹੀ ਨਹੀਂ ਪੈਂਦੀ।
ਨਹੀਂ ਜਿਹੜੀ ਰੋਸਟਿਡ ਹੁੰਦੀ ਆ ਨਾ ਉਹਨਾਂ ਨੂੰ ਵੀ ਹਲਕਾ ਤੇ ਫੇਿਰ ਵੀ ਕਰਨਾ ਪੈਂਦਾ ਤੇ ਨਹੀਂ ਤੇੋਂ ਤੁਸੀਂ ਐਵੇਂ ਐਵੇਂ ਪਾਣੀ ਪਾ ਨਾ ਹੋ ਜਾਂਦੀਆਂ ਨੇ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਰੋਸਤ ਕਰਨਾ ਠੰਡਦਾ
ਹਮ ਅੱਛਾ ਉਹ ਤੁਸੀਂ ਬਣਾ ਲਓ। ਟੇਸਟੀ ਬਣਾਉਂਦੇ ਜਿਵੇਂ ਚਾਵਲ ਬਣਦੇ ਆ ਨਾ ਉਹ ਵੀ ਬਣਦੀਆਂ ਨੇ ਉਹ ਵੀ ਕੁੱਕਰ ਵਿਚ ਇੱਕ ਸੀਟੀ ਦਆ ਕੇ ਬਹੁਤ ਟੇਸਟੀ ਬਨ ਨੇ ਜੋ ਸਬਜ਼ੀਆਂ ਤੁਸੀਂ ਵਿੱਚ ਪਾਉਣੀਆਂ ਇਹ ਚੀਜ਼ਾਂ ਚਛ ਸਕੁਲ ਵੀ ਲੈ ਜਾਂਦੇ ਨੇ। ਪਰੋਠੀਆਂ ਵਿੱਚ, ਖਾਂਦੇ ਨੀ ਮੰਮੀ ਅੱਜ ਇਹ ਬਣਾ ਦੋ ਉਹ ਬਣਾ ਦੋ ਇਹ ਚੀਜ਼ਾਂ ਮੰਦੇ ਵਿੱਚ ਬੱਚੇ ਆਪਣਾ ਫੈਂਕ ਫਰਾ ਤੇ ਬਣਾਲੋ, ਘਰ ਤੇ ਬਣਾਣ, ਬੜਾ, ਕੁਝ ਬਣ ਜਾਂਦਾ, ਬਸ ਕਈ ਵਾਰੀ ਅ ਐ, ਬਣਾ ਗਰਮੀ ਕਰਕੇ ਆਲਸ ਆ ਜਾਂਦਾ ਹੂੰ, ਤਾਂ ਫੇਰ ਸ਼ੇਕ ਬਣਾ ਲੋ ਕਈ ਸ਼ੇਕ, ਹੁੰਦੇ ਨੇ ਮੈਂਗੋ ਸ਼ੇਕ ਬਣਾਲੋ, ਮਸਜਿਦ ਤੋਂ ਬਣਾ ਲਓ, ਅੱਜ ਕੱਲ ਉਹ ਟੋਫੀਆਂ ਨੀ ਮਿਲਦੀਆਂ ਪਲਸ ਦੀਆਂ ਕੱਚੇ, ਉਹਨੂੰ ਮਤਲਬ ਕੀ ਉਹ ਕਰਕੇ ਕੁੱਟ ਕੇ ਉਹਦਾ ਚੂਰਾ ਕਰਕੇ, ਉਹ ਪਾਓ ਇੱਕ ਚਮਚ ਵਿੱਚ, ਥੋੜਾ ਉਹ ਪਾਲੋ ਵਿੱਚ ਨਿੰਬੂ ਅ ਸੋਡਾ ਪਾਓ। ਜਿਹੜੀ ਕੋਲਡ ਡਰਿੰਕ ਪਾਣੀ ਵਿੱਚੋਂ, ਪਾਲੋ, ਅੱਜ ਕਲ ਬਣ ਜਾਂਦਾ। ਬਾਜ਼ਾਰ ਵਰਗੇ ਹੀ ਬਣ ਜਾਂਦਾ ਘਰ ਵੀ,
ਐ ਵਧੀਆ ਪਲਸ ਦੀ ਟੋਫੀਆ ਵਾਲਾ ਤਾਂ ਤੁਸੀਂ ਸਹੀ ਦੱਸ ਧਿਆਨ ਨਾ ਬਈ ਮੈਂ ਸੁਣਿਆ ਵੈਸੇ,
ਉਹ ਖੱਟੀ ਮਿਰਚ ਕੱਚੇ ਅੰਬ ਦੀ ਹੁੰਦੀ ਵੇ ਔ, ਟੇਸਟੀ ਲੱਗਦਾ ਬੜਾ ਉਹਨੂੰ, ਕੁੱਟ ਕੇ ਵਿ ਚਮਚ ਪਾ ਕੇ ਗਲਾ ਸੀ ਚ, ਥੋੜਾ ਸੋਡਾ ਪਾਲੋ ਨਿੰਬੂ ਪਾ ਲੋ ਤੇ ਜਿਹੜੀ ਕੋਲਡ ਡਰਿੰਕ ਤੁਸੀਂ ਲਿਮਕਾ ਪਾਣੀ ਲਿਮਕਾ ਪਾਲੋ ਵਿੱਚ, ਉਹਨੂੰ ਮਿਕਸ ਕਰਕੇ ਪੀ ਲਉ ਟੇਸਟੀ ਬਣ ਐ ਬਾਲਾ,
ਹਾਂ ਇਹ ਵਧੀਆ ਬਣਾਵਾਂਗੀ ਮੈੰ, ਮੈਂ ਵੈਸੇ ਨਾ ਇੱਕ ਪਾਊਡਰ ਵੀ ਬਣਾ ਕੇ, ਰੱਖਿਆ ਦਾ ਤੇ ਉਹ ਵੀ ਬੜਾ ਅੱਛਾ, ਹੰਮ। ਸੌਂਫ ਨੂੰ ਹਲਕਾ ਭੁੰਨ ਕੇ, ਤੇ ਹਾਂ ਸੌਂਫ ਨੂੰ ਹਲਕਾ ਜਿਹਾ ਭੁੰਨ ਕੇ ਥੋੜੀ ਜੀ ਮਿਸ਼ਰੀ ਸ਼੍ਰੀ ਪਾਈ ਤੇ ਕਾਲੀ ਮਿਰਚ ਪਾ ਕੇ, ਤੇ ਉਹ ਨਾ ਉਹਨ-ਉਹਨੂੰ ਪੀਸ ਕੇ ਰੱਖ ਲਿਆ ਇਦਾ ਪਾਊਡਰ ਮੈਂ। ਤੇ ਫੇਰ ਬੇ ਆਉਂਦਾ ਨਾ ਫਿਰ ਮੈਂ ਉਹ ਪਾਣੀ ਵਿੱਚ ਥੋੜਾ ਨਿੰਬੂ ਪਾਂਦੀ ਹਾਂ, ਇੱਕ ਚਮਚ ਉਹ ਪਾਊਡਰ ਪਾ ਲੈਂਦੀ ਹਾਂ। ਤੇ ਬੜਾ ਅੱਛਾ ਗਰਮੀ ਵਿੱਚ ਠੰਡਕ ਦੇਣ ਵਾਲਾ ਨਾ ਸਕਵੈਸ਼ ਹੀ ਬਣ ਜਾਂਦੀ ਏ। ਬੜੀ ਸੁਵਾਦ ਲੱਗਦੀ ਹੈ ਉਹ ਵੀ ਤੇ ਕਿਉਂਕਿ ਹੁਣ ਸਾਡੇ ਵੀ ਹੁਣ ਕੋਲਡਰਿੰਕਾਂ ਤੇ ਬਹੁਤ ਘੱਟ ਹੋ ਗਈਆਂ ਨੇ, ਮਤਲਬ ਪਹਿਲੇ ਬੜਾ ਉ ਤੇ
ਹਾਂ ਪਹਿਲੇ ਤੇ ਬੜੀ ਪਿੰਦੇ ਸੀ। ਲੋਕੀ ਹੁਣ ਤੇ ਬੜੀ ਘੱਟ ਗਈ ਹੁਣ ਨੀ ਪੀਂਦੇ ਅੱਜ ਕੱਲ ਲੋਕੀ ਘਰ ਹੀ ਬਣਾ ਲੈਂਦੇ ਨੇ, ਫੋਨ ਤੇ ਇਨਾ ਕੁਛ ਦਿਖਾਉਂਦੇ ਨੇ। ਵੀਡੀਓ ਸੇਵ ਕਰ ਲੈਂਦੇ ਨੇ, ਬਣਾ ਲੈਂਦੇ ਨੇ ਆਪਣਾ ਠੰਡੀਆਂ ਚੀਜ਼ਾਂ ਵੀ ਉਹ ਗਿਆ, ਇਹ ਚੀਜ਼ਾਂ ਘਰ ਹੀ ਬਣਾ ਲੈਂਦੇ ਨੇ।
ਹਾਂ, ਮੈਂ ਲਾਸਟ ਨਾ ਸ਼ੇਖ ਬਣਾਇਆ ਸੀ ਵਨੀਲਾ ਆਇਸ ਕਿਂਦਾ।
ਅੱਛਾ।
ਹਾਂ। ਅ ਵਨੀਲਾ ਆਈਸਕ੍ਰੀਮ ਨਾਲ ਥੋੜਾ ਜ ਨੀਚੇ ਵਨੀਲਾ ਆਈਸ-ਕਰ੍ਰੀਮ ਪਾਈ ਉਤੋਂ ਸੋਡ ਪਾ ਤਾ, ਹਾਂ ਤੇ ਥੋੜੇ, ਨਿੰਬੂ ਪਾ ਕੇ ਮਤਲਬ ਬੜੀ ਸਵਾਦ ਬਣ ਗਿਆ ਸੀ।
ਅੱਛਾ ਹੂੰ ।
ਇਹ ਵੀ ਵਧੀਆ, ਹੈਗਾ ਸ਼ੁਰੂ ਤੋਂ।
ਚੀਜ਼ਾਂ ਨਾ ਘਾਰ ਦੀਆਂ ਹੀ ਯੂਜ ਕਰਨਿਆਂ
ਘਾਰ ਨ ਸਹੀ ਰਹਂਦੇ ਬੰਦਾ ਆਪਣੇ ਹੱਥ ਸਾਫ਼ ਹੁੰਦੇ ਨੇ ਬਾਹਰਲੇ ਹੱਥ ਸਾਫ ਹੈ, ਨਹੀਂ ਹੈ, ਪਤਾ ਨਹੀਂ ਲੱਗਦਾ ਨਾਂ ਕਿਸ ਚੀਜ਼ ਨਾਲ ਬਣਾ ਰਹੇ ਨੇ ਦਾ ਦੇਖ ਤੁਹਾਡਾ ਕੀ ਜਾਂਦਾ ਉਹਨਾਂ ਨੇ ਤੇ ਬਣਾ ਤੇ ਬਸ ਖੇ ਹੁੰਦੇ ਨੇ ਦੇ ਦਿੰਦੇ ਨੇ ਉਹੀ ਇਹ ਤੇ ਐਹੀ ਹੂੰ ਅੱਜ- ਕੱਲ ਬਾਹਰ ਦੇ ਨਾ ਲੋਕੀ ਖਾਕੇ ਬਿਮਾਰ ਵੀ ਬੜੀ ਜਲਦੀ ਹੁੰਦੇ ਨੇ ਤੇਲ ਕੁਛ ਸਾਫ਼ ਹੁੰਦਾ ਨੀ ਉਹਨਾਂ ਦਾ ਕੋਈ ਵੀ ਚੀਜ਼ ਸਾਫ਼ ਹੁੰਦੀ ਨੀ।
ਹਾਂ-ਹਾਂ ਓਹੀ ਨਾ ਅੱਜ ਕੱਲ੍ਹ ਹ ਇਹਨੂੰ ਲੈ ਕੇ ਨਾ, ਸਾਰੇ ਬੜੇ ਕੁਛ ਵੈਸੇ, ਅਵੇਅਰ ਹੋ ਗਏ ਨੇ ਸਾਰੇ, ਉਹ ਐਕਸਰਸਾਈਜ਼ ਵੀ ਕਰਦੇ ਨੇ। ਸਾਰੇ ਜਿੰਮ ਵੇਖ ਲੋ ਜਿੰਮ ਵੀ ਬੜੇ, ਬੰਦਾ ਬਹੁਤ ਬੰਦੇ ਜਿੰਮ ਜਾਂਦੇ ਨੇ। ਖਾਣ-ਪੀਣ ਵੱਲ ਨ ਸਾਰੇ ਨਾ
ਹਾਂਜੀ, ਹਾਂ ੳਹ ਤੇ ਹੈਹੀ ਹੈ। ਹਾਂਜੀ ਅੱਜ-ਕੱਲ ਝੱਟ ਤੇ ਬੱਚਿਆਂ ਨੂੰ ਬਿਮਾਰੀ ਲੱਗ ਜਾਂਦੀ ਹੈ, ਝੱਟ ਕੀ ਅੱਜ-ਕੱਲ੍ਹ ਸੁਣਨ ਰਿਹਾ, ਅਟੈਕ ਆ ਜਾਂਦਾ ਨੇ ਨਿੱਕੇ ਨਿੱਕੇ ਕਿ, ਬੱਚਿਆਂ ਨੂੰ ਹੈ ਸ਼ੂਗਰ ਹੋ ਗਈ ਹੈ ਕੁਛ ਹੋ ਗਿਆ ਉਮਰ ਨੇ ਉਮਰ ਤੋਂ ਪੱਹਲੀ ਇਹ ਚੀਜ਼ ਜਾਂ, ਉਂਦੀਆਂ ਵੇ ਬੱਚਿਆਂ ਨੂੰ।
ਹਾਂ, ਬਿਲਕੁਲ ਸਹੀ ਗੱਲ ਹਾਂ, ਚਲੋ।
ਕਰਦਾ ਬੱਚਿਆਂ ਦਾ, ਘਰ ਬਣਾਦੋ ਓਹੀ ਵਧੀਆ ਹੈ।
ਹਾਂ, ਮੈਂ ਤੇ ਆਪ ਵੈਸੇ ਕੋਸ਼ਿਸ਼ਾਂ ਇਹੀ ਕਰਨੀ ਹਾਂ ਬ ਚਣ ਭੁਕ ਲੱਗੀ ਦੀ ਹੈ। ਤੇ ਮੈਂ ਘਰੋਂ ਹੀ ਬਣਾ ਕੇ ਉਹਨੂੰ ਕੁਛ ਨਾ ਕੁਛ ਖੁਆ ਦਿਆਂ। ਕਿ ਬਾਹਰ ਜਾ ਕੇ ਉਹਨੂੰ ਕੁਛ ਪਾਣਾ ਨਾ ਪਏ। ਉਹ ਮੇਰਾ ਬੇਟਾ ਵੀ ਸਵੇਰੇ ਜੋਬ ਜਾਂਦਾ, ਮੈਂ ਉਹਨੂੰ ਤਿੰਨ -ਚਾਰ ਟਿਫਨ ਦੇਨੀ ਹਾਂ। ਜੇ ਕਿਛੁ ਮੈਂ ਘਰ ਨਮਕੀਨ। ਬਣਾਈ ਦੀ ਏ। ਇੱਕ ਕਿਚਨ ਨੂੰ ਸੈਲਡ ਕੱਟ ਕੇ ਧਨੀਆਂ ਆਏ। ਕਿਛੁ ਬੋ ਤਟ। ਕੇ ਦੇਨੀ ਆਾਂ। ਫੇਰੇ ਕਿਛ ਰੋਟੀ, ਕਿ ਬੱਚਾ ਨਾ ਉਹਨੂੰ ਕੋਈ ਐਂ ਨਾ ਹੋਏ, ਕਿ ਮੈਂ ਬਾਹਰੋਂ ਕੁੱਛ ਖਾਣਾ ਏ।
ਹਮ।
ਚਲੋ ਠੀਕ ਹੈ ਬੜੀ ਅੱਛੀ, ਅੱਛੀ ਅਸੀ ਅਪਨੇ ਮੈਨੂੰ ਥੈਂਕ ਯੂ, ਮੈਂ ਅੱਜ ਐਨਾ ਚ ਐਨਾ ਚੋਂ ਹੀ ਬਣਾਵਾਂਗੀ। ਕੀ ਹੁਣ ਕੋਈ ਦੋ ਚਾਰ ਚੀਜ਼ਾਂ।
ਠੀਕ ਹੈ, ਓਕੇ ਸ, ਸ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।